ਹੈਲੋ।
ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਏ?
ਬਸ ਠੀਕ ਏ, ਹੋਰ ਤੁਸੀਂ ਸੁਣਾਓ।
ਹਾਂਜੀ, ਉਹ ਠੀਕ ਹਾਂ ਅਸੀਂ ਵੀ, ਹੋਰ ਕੀ ਕਰਦੇ ਪਏ ਸੀ।
ਮੈਂ ਬਸ ਕੁਛ ਨੀ ਵਿਹਲੀ ਹੋਈ ਸੀ, ਬਸ ਹੁਣ ਬੈਠੀ ਸੀ, ਕੀ ਕਰਨਾ ਵਿਹਲੇ ਹੋ ਗਏ।
ਹਾਂ, ਇਹ ਤੇ ਹਾਂ -ਹਾਂ, ਹੋਰ ਕੀ, ਰੋਟੀ ਖਾਈ। ਤੇ ਬੰਦਾ, ਸਾਰਾ ਦਿਨਨਾ ਥੱਕ ਉਂਦਾ ਲੇਟ ਜਾਂਦਾ ਬਸ ਫਿਰ ਫੋਨ ਹਾਥੀ ਚ ਆ ਜੇ, ਤੇ ਬੱਸ ਉਹ ਫਿਰ ਘੰਟਾ ਪਾ ਰਹੇ ਵੀ ਰਿਲਾਂ ਵੇਖਦੇ ਰਹੋ।
ਕਹਿੰਨੀ ਹਾਂ, ਰੀਲਾਂ ਦੇਖਦੇ-ਦੇਖਦੇ ਇਹੀ ਕੁਛ ਸਾਨੂੰ ਪਾਠ ਕਰਨਾ ਪੈਜੇ ਕਿੰਨਾ ਸਾਨੂੰ ਹੋ ਜਾਂਦਾ, ਕਿ
ਆ ਜਾਂਦਾ ਹੈ। ਹੁਣੇ ਕਰਨੀ ਆ- ਹੁਣੇ ਕਰਨੀ ਆ। ਉਹ ਜਦੋਂ ਰੀਲਾਂ ਦੇਖ ਰੱਖਣ ਦਾ ਟਾਈਮ ਰਿਹਾ। ਜਦੋਂ ਮਰਜ਼ੀ ਦਿਖਾਲੋ ਸਾਨੂੰ ਜ ਜਿਹੜਾ ਕੋਈ ਟਾਈਮ ਨੀ ਐ, ਜਦੋਂ ਫੋਨ ਹੱਥ ਚ ਆਇਆ ਰੀਲ ਸਟਾਰਟ। ਜਾਂਦੀ ਔਰ ਫੇਰ ਇੰਨੀ ਇੰਟਰਸਟਿੰਗ ਰੀਲਾਂ ਆ ਜਾਂਦੀਆਂ ਨੇ ਦੇਖ-ਦੇਖ
ਹਾਂ। ਲੋਕਾਂ ਦੀ ਕ੍ਰੀਏਟੀਵਿਟੀ ਮੈਂ ਕਹਿੰਦੀ ਅੱਜ- ਕੱਲ ਤਾਂ, ਮੈਂ ਦੇਖ ਕੇ ਹੈਰਾਨ ਆਂ। ਹੈਨਾ ਬਹੁਤ ਹੀ ਜ਼ਿਆਦਾ ਅੱਜ-ਕੱਲ੍ਹ ਤੇ ਲੋਕ ਕ੍ਰੀਏਟਿਵ ਹੋ ਗਏ ਹੈਗੇ ਨੇ, ਕੁਛ ਪਤਾ ਏ ਕਿ ਹਾਂ ਸੋਰਸ ਔਫ ਇਨਕਮ ਦਾ ਵੀ ਤੇ, ਬਣ ਗਿਆ। ਨਾ, ਇਹ ਰੀਲਾਂ ਮ
ਸੋਰਸ ਹਾਂ ਸਹੀ ਗੱਲ ਏ, ਇਨਕ ਉਸੇ ਪਿੱਛੇ ਤੇ ਲੋਕ ਮਿਹਨਤ ਕਰ ਰਹੇ ਨੇ, ਇਨਕਮ ਵਾਸਤੇ ਹੀ ਵੈਸੇ ਕੌਣ ਕਰੇਗਾ ਫ੍ਰੀ'ਚ ਏਸੇ ਵਾਸਤੇ ਤੇ, ਮਿਹਨਤ ਕਰ ਰਹੇ ਨੇ ਮੈਂ ਤੇ ਦੇਖ ਕੇ ਹੈਰਾਨ ਹੂੰਨੀ ਹਾਂ, ਇੰਨਾ- ਇੰਨਾ ਖਰਚਾ ਕਰਦੇ ਨੇ, ਇੱਕ-ਇੱਕ ਰੀਲ ਬਣਾਉਣ ਵਾਸਤੇ। ਮੈਂ ਕਹਿੰਨੀ ਆਂ ਇੰਨਾ ਖਰਚਾ ਕਰਦੇ ਨੇ, ਬਹੁਤ ਜ਼ਿਆਦਾ ਕਈ- ਕਈ ਰੀਲਾਂ' ਚ ਤੇ, ਬਹੁਤ ਹੀ ਜ਼ਿਆਦਾ ਦੇਖਿਆ ਨੀ ਹੁੰਦੀ ਹੈ।
ਹਾਂ, ਹੁਣ ਤੇ ਗਏ। ਇੱਕ ਪਤਾ ਨੀ ਕੋਈ ਚੈਨਲ ਸੀ, ਮੈਨੂੰ ਨਾਮ ਨੀ ਯਾਦ ਆਉਂਦਾ ਪਿਆ ਤੇ, ਉਹ ਕੀ ਕਰਦੇ ਹੈਗੇ ਸੀ, ਉਹ ਹਰ ਹਫ਼ਤੇ ਦੇ ਹਫ਼ਤੇ ਉਹਨਾ ਨੇ ਨਾ ਮਤਲਬ ਰੀਲ ਪਾਣੀ। ਉਹਨਾਂ ਦੀ ਰੀਲ ਵੀ ਹੁੰਦੀ ਸੀ। ਮੇ ਕਿਆ ਓਹਨਾ ਨੂੰ ਦਸ ਮਿੰਟ ਦੀ
ਅੱਛਾ।
ਦੀ ਪਹਾੜਾਂ ਤੇ ਜਾਨਾ। ਪਹਾੜਾਂ ਵੀ ਫੇਰ ਉਹਨਾਂ ਨੇ ਪਰਟੀਕੁਲਰ ਨਾਮ ਲੈਣਾ ਵੀ, ਅਸੀਂ ਕੁੱਲੂ ਮਨਾਲੀ ਚੱਲੇ ਹੈਗ ਆ, ਅਸੀਂ ਇਹ ਕੁਛ ਕਰ ਰਹੇ ਹਾਂ। ਅੱਛਾ। ਉਹ ਕਹਿੰਦੇ ਵੀ ਸੀ, ਵੀ ਸਪੈਸ਼ਲੀ ਅਸੀਂ ਜਦੋਂ ਇਹ ਰੀਲ ਬਣਾਣੀ ਹੁੰਦੀ ਹੈ, ਅਸੀ ਉਸ ਲਈ ਟਰੈਵਲ ਕਰਦੇ। ਤੇ, ਆ ਦੇਖੋ ਟਰੈਵਲ ਤਾਂ ਹੀ ਕਰਦੇ ਨੇ।
ਹਾਂ ਟਰੈਵਲ ਸਹੀ ਗੱਲ ਪੈਸੇ ਦਿੰਦੀ ਹੈ ਹਾਂ ਲੋਕ ਬਣਾਉਂਦੇ ਨਾ ਲੋਕ ਜਗ੍ਹਾ ਜਗ੍ਹਾ ਜਾ ਕੇ ਔਰ ਨਵੀਂ ਨਵੀਂ ਚੀਜ਼ਾਂ ਜਗ੍ਹਾ ਦੀ ਖੋਜ ਕਰਦੇ ਨੇ ਔਰ ਜੋ ਅਸੀਂ ਜਗ੍ਹਾ ਦੇਖ ਦੇਖੀ ਵੀ ਨਹੀਂ ਹੋਏਗੀ ਉਹ ਉਹ ਐਸੀ ਐਸੀ ਜਗ੍ਹਾ ਤੇ ਜਾਏਗੇ ਔਰ ਤੇ ਵਲੌਗ
ਕੁੱਛ ਹੁਣ ਸਾਡੇ ਵਰਗੇ ਕੋਲ ਅਹ ਜਿਸ ਤੁਸੀਂ ਦੇਖ ਲੋ ਮੇਰੇ ਕੋਲ ਤਾਂ ਨਾ ਫੋਟੋ ਵੀ ਨੀ ਖਿੱਚੀ ਜਾਂਦੀ ਚੱਜ ਦੀ ਚਜ ਦੀ ਫੋਟੋ ਕੀ ਖਿੱਚਣੀ ਹੈ ਕਿਵੇਂ ਖੜੇ ਹੋਣਾ ਕਿਵੇਂ ਪੂਜ ਦੇਣਾ ਹੈਗਾ ਹਾਂ ਤੇ ਮੇਰੇ ਤੇ ਨਾ ਕੁਛ ਹਸਬੈਂਡ ਨੂੰ ਬਿਲਕੁਲ ਸ਼ੌਕ ਨੀ ਹੈਗਾ ਕੁੱਛ ਮੇਰੇ ਹਸਬੈਂਡ ਹੈਗੇ ਨੇ ਦੁਕਾਨਦਾਰ ਹੈਗੇ ਨੇ ਪੂਰਾ ਦਿਨ ਨਾ ਦੁਕਾਨ ਤੇ ਹੁੰਦੇ ਨੇ ਸਵੇਰੇ ਜਾਂਦੇ ਨੇ ਤੇ ਰਾਤੀ ਆਦੇ ਨੇ ਅੱਛਾ ਉਹਨਾਂ ਦਾ ਨਾ ਇਹ ਸੋਸ਼ਲ ਮੀਡੀਆ ਤੇ ਕੋਈ ਉਹਨਾਂ ਦੇ ਟਰਸਟ ਨਹੀਂ ਹੈ ਕੋਈ ਲੈਣਾ ਦੇਣਾ ਹੀ ਨਹੀਂ ਹੈ ਉਹਨਾਂ ਦਾ ਨਾ ਉਹਨਾਂ ਨੂੰ ਕੋਈ ਫ਼ੋਨ ਸ਼ਾਮ ਤੋਂ ਮਤਲਬ ਤੇ ਫੇਰ ਉਹੱਛਾ ਅਸ ਹਸਬੈਂਡ ਨੂੰ ਸ਼ੌਕ ਨੀ ਹਾਲੇ ਪਹਿਲੇ ਮੈਨੂੰ ਸ਼ੌਕ ਹੁੰਦਾ ਸੀ ਬਹੁਤ ਫੋਟੋ ਖਿਚਾਣ ਦਾ ਅੱਛਾ ਇਹੋ ਜਿਹੀ ਜ਼ਿੰਦਗੀ ਹੋ ਤੇ ਮੇਰਾ ਹੀ ਸ਼ੌਕ
ਸ਼ੌਕ ਖਤਮ ਸਹੀ ਗੱਲ ਪਾਰਟਨਰ ਹਾਂ ਪਾਰਟਨਰ ਸ਼ੌਂਕ ਵਾਲਾ ਨਾ ਤੇ ਫੇਰੀ ਸ਼ੌਕ
ਹਾਂ ਅੱਛਾ ਉਝ ਕੋਈ ਕਮੀ ਨਹੀਂ ਹੈ ਪਰ ਬਸ ਤੁਸੀਂ ਇਹ ਕਹਿ ਲਓ ਇਹ ਚੀਜ਼ਾਂ ਨੀ ਪਸੰਦ ਮੈਨੂੰ ਇਹ ਚੀਜ਼ਾਂ ਨ ਪਸੰਦ ਹੈ। ਤੇ ਬੱਚੇ ਅੱਜ ਕੱਲ੍ਹ ਦੇ ਉਹ ਦੱਸਣਗੇ ਮੰਮਾ ਤੁਸੀਂ ਇਵੇਂ ਪੋਜ ਕਰੋ ਮਾਮਾ ਤੁਸੀਂ ਇਵੇਂ ਪੋਜ ਕਰੋ ਤੇ ਫੇਰ ਉਹ ਦੱਸਦੀ ਹੈ ਮੈਨੂੰ ਮੇਰੀ ਬੇਟੀ ਮੰਮੀ ਵੀ ਇਹ ਕੈਮਰਾ ਹੈ ਵੀ ਇਹ ਪਰਟੀਕੂਲਰ ਨਾ ਵੀ ਫੋਟੋ ਖਿੱਚਣ ਦੇ ਲਈ ਹੈਗਾ। ਇਹਦੇ ਚ ਇੰਨਾ ਮੈਗਾ ਪਿਕਸ ਚਲ ਦਾ ਮਤਲਬ ਲੈਂਸ ਹੁੰਦਾ ਹੈਗਾ। ਵੀ ਇੰਨੀ ਦੂਰ ਤੱਕ ਤੁਹਾਡੀ ਫੋਟੋ ਕਲੀਅਰ ਆਉਂਦੀ ਏ ਇਹਦੇ ਚ ਪਤਾ ਨੀ ਕਿੰਨੇ ਪੈਨਸ਼ਨ ਦਾ ਹੀ ਹਿਸਾਬ ਹੁੰਦਾ ਸਿਕਸ ਡੀ ਸੈਵਨ ਡੀ ਦਾ ਤੇ ਮੈਂ ਤੇ ਬੱਚਿਆਂ ਤੋਂ ਸੁਣ ਸੁਣ ਕੇ ਹੈਰਾਨ ਨੂੰ ਕਿ ਮੈਂ ਕਿ ਕਿੰਨੀ ਨੌਲੇਜ ਆ ਇਹਨਾਂ ਨੂੰ ਹਾਂ
ਤੇ ਮੈਨੂੰ ਵੀ ਨੀ ਪਤਾ ਹੈਗਾ ਜੇ ਸਾਨੂੰ ਅਸੀਂ ਤੇ ਆਪ ਬੱਚੇ ਫੋਟੋ ਖਿੱਚਦੇ ਨੇ ਅਸੀਂ ਕ ਖਿੱਚੀਏ ਫੋਟੋ ਤੇ ਪਸੰਦ ਹੀ ਨਹੀਂ ਆਉਂਦੀ ਕਹਿਣਗੇ ਮੰਮੀ ਕੀ ਖਿੱਚਿਆ ਤੁਸੀਂ ਇਹ ਫੋਟੋ ਖਿੱਚੀਏ ਇਹ ਤੇ ਸਹੀ ਨੀ ਆਈ ਫਿਰ ਦੁਬਾਰਾ ਮੇਰੇ ਤੇ ਬਾਂਹ ਥੱਕ ਜਾਂਦੀ ਖਿੱਚ ਖਿੱਚ ਕੇ ਇਹਨਾਂ ਨੂੰ
ਹਾਂ ਅੱਛਾ ਮੇਰੀ ਤੇ ਨਾ ਪਤਾ ਕਿ ਮਾਸੀ ਵੀ ਹੈਗੀ ਹੈ ਮੇਰੀ ਮਾਸੀ ਹਲੇ ਤੁਸੀਂ ਕਹਿ ਲੋ ਮੇਰੀ ਮੰਮੀ ਦੀ ਆਣਦੀ ਹੈ ਮੇਰੀ ਮੰਮੀ ਤੋਂ ਹੋਏਗੀ ਦੋ ਤਿੰਨ ਸਾਲ ਛੋਟੀ ਪਰ ਮੈਂ ਕਹਿੰਦੀ ਹੈ ਮੇਰੀ ਮਾਸੀ ਨੂੰ ਇੰਨਾ ਸ਼ੌਕ ਹੈਗਾ ਨਾ ਫੋਟੋ ਖਿੱਚਣ ਦਾ ਮੇਰੀ ਮਾਸੀ ਵੀਡੀਓ ਬਣਾਈ ਹੈਗੀ ਫੋਟੋ ਖਿੱਚੇਗੀ ਮੇਰਾ ਮਨ ਇੰਨਾ ਖੁਸ਼ ਹੁੰਦਾ ਨਾ ਮੈਂ ਆਪਣੀ ਮੰਮੀ ਨੂੰ ਕਹਿੰਣੀ ਮੰਮੀ ਕੁਛ ਭੈਣ ਤੋਂ ਸਿੱਖਲੋ ਕੁਛ ਸਿੱਖ ਲੋਓ ਉਹ ਮੇਰੀ ਮਾਸੀ ਬਹੁਤ ਸੋਹਣੀ ਬਹੁਤੀ
ਹਾਂ ਕਈਆਂ ਨੂੰ ਬਹੁਤ ਸ਼ੌਕ ਹੁੰਦਾ ਪਰ ਕਈਆਂ ਦਾ ਨਾ ਅਹ ਆਪਣਾ ਘਰ ਦੀ ਫੈਮਿਲੀ ਫੰਕਸ਼ਨ, ਇਹਨਾਂ ਦੇ ਜ਼ਿਆਦਾ ਆਉਂਦੇ ਆ ਨਾ ਥੋੜਾ ਜਿਹਾ ਉਹਨਾ ਨੂੰ ਐਕਪੀਰੀਅੰਸ ਵੀ ਹੋ ਜਾਂਦਾ ਐ। ਫੈਮਿਲੀ ਜਿੰਨੀ ਜ਼ਿਆਦਾ ਵੱਡੀ ਫੈਮਿਲੀ ਹੋਏ ਨਾ ਉਨਾ ਹੀ ਜ਼ਿਆਦਾ ਫਿਰ ਤੁਹਾਨੂੰ ਪਤਾ ਫੰਕਸ਼ਨ ਆ ਜਾਂਦੇ, ਹਰ ਮਹੀਨੇ ਦੋ ਮਹੀਨੇ ਬਾਅਦ ਕੋਈ ਨਾ ਕੋਈ ਫੰਕਸ਼ਨ ਆ ਜਾਂਦਾ ਐ, ਉਹ ਫੇਰ ਬੰਦੇ ਨੂੰ ਆਪਣੇ ਆਪ ਹੀ ਸ਼ੌਂਕ ਲੱਗ ਜਾਂਦਾ ਵ
ਹਾਂ, ਇਹ ਤੇ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਆ, ਉਹਨਾਂ ਦੀ ਕਾਫ਼ੀ ਫੈਮਿਲੀ ਵੱਡੀ ਹੈਗੀ। ਕੀ ਗੈਟ ਟੂਗੇਦਰ ਉਹਨਾਂ ਦਾ ਕਾਫੀ ਰਹਿੰਦਾ ਹੈਗਾ, ਤੇ ਅਸੀਂ ਇੱਥੇ ਰਹਿੰਦੇ ਹਾਂ ਇਕੱਲੇ।
ਉਹੀ ਕਹਿ ਰਹੀ ਆ, ਸਾਲ ਛੇ ਮਹੀਨੇ ਚ ਕੋਈ ਇੱਕ ਫੰਕਸ਼ਨ ਆਏਗਾ ਨਾ।
ਅਸੀਂ ਤੇ ਦੁਕਾਨਾਂ ਤੇ ਬਹਿ ਕੇ ਦਾ ਅੱਖਾਂ ਨੂੰ ਮਜਿੱਟਦੇ ਰਹਿੰਦੇ
ਉਹੀ ਤੇ ਕਹਿੰਦੀ ਵੀ ਆ, ਸਾਡਾ ਨਾ ਕੋਈ ਸਾਲ ਛੇ ਮਹੀਨੇ ਚ ਇੱਕ ਫੰਕਸ਼ਨ ਤੇ, ਉਹ ਫੇਰ ਕੀ ਯਾਦ ਧਰੇਗਾ ਕਿਹੜਾ ਪੋਜ ਪਹਿਲੇ ਬਇਆ ਸੀ।
ਹਾਂ ਸਹੀ ਕਿਹਾ, ਅੱਛਾ ਅੱਜ ਕੱਲ੍ਹ ਤੇ ਕੀ ਫੋਟੋਆਂ ਦੀ ਕੀ ਗੱਲ ਹੋਰ ਅੱਜ ਕੱਲ ਤੇ ਡਰਸਿਸ ਵੀ ਰਿਪੀਟ ਨਹੀਂ ਹੁੰਦੀਆਂ। ਹੈਨਾ, ਅਗਰ ਫੋਟੋ ਦੇ ਵਿੱਚ ਕਿਸੇ ਪਰਟੀਕੁਲਰ ਫੋਟੋ ਦੇ ਵਿੱਚ ਆਪਾਂ ਅਪਲੋਡ ਕਰਤੀ ਏ ਉਹ ਡਰੈਸ ਪਾ ਕੇ ਕਰਤੀਏ, ਉਹ ਮੈਂ ਕਿੰਨੀ ਭਾਵੇਂ ਡਰੈੱਸ ਤੁਹਾਡੀ ਦਸ ਹਜ਼ਾਰ ਦੀ ਆਂ। ਉਹ ਤੁਹਾਡੀ ਪੰਦਰਾਂ ਹਜ਼ਾਰ ਦੀ, ਮੈਂ ਕਿੰਨੀਆਂ ਉਹ ਤੁਸੀਂ ਡਰੈੱਸ ਪਾ ਨਹੀਂ ਸਕਦੇ, ਪਤਾ ਨੀ ਆਪਣੇ ਆਪ ਨੂੰ ਹੀ ਸ਼ਰਮ ਆਏਗੀ, ਮੈਨੂੰ ਤਾਂ ਇਹ ਨਹੀਂ ਸਮਝ ਆਉਂ ਸ਼ਰਮ ਆਉਂਦੀ ਕਿਉ ਪਈ ਆ, ਹਲੇ ਇੱਕ ਵਾਰ ਤੇ ਪਾਈ ਆ।
ਤਾ ਸੀ, ਆਪਣੇ ਨਾ ਐਨੀਵਰਸਰੀ ਤੇ ਲਹਿੰਗਾ ਲਿੱਤਾ ਸੀ, ਤੇ ਦੋ ਮਹੀਨੇ ਬਾਅਦ ਮੇਰੇ ਭਨੇਵੇ ਦਾ ਵਿਆਹ ਆ ਗਿਆ। ਫੇਰ ਮੈਂ ਕਿਹਾ, ਹੁਣ ਮੈਂ ਫੇਰ ਨਵੀ ਟਰੈਸ ਖਰੀਦਾਂ ਹੁਣ ਤੇ ਮੈਂ ਦਸ ਹਜ਼ਾਰ ਦਾ ਲੈ ਹੁਣ ਮੈਂ ਫੇਰ ਡਰੈਸ ਲਵਾਂ ਮੈਂ ਕਿਹਾ ਚੱਲ ਕੋਈ ਨੀ ਹਜੇ ਨਵਾਂ ਨਵਾ ਈਏ ਇੱਕ ਵਾਰੀ ਹੋਰ ਪਾ ਲੈਂਦੀ ਹਾਂ। ਤੁਸੀਂ ਮਨੋਗੇ ਨਹੀਂ ਪਾ ਕੇ ਵੀ ਮੈਨੂੰ ਅਜੀਬ ਲੱਗੀ ਦੇ ਵਿਆਹ ਚ, ਮੈਂ ਕਿਹਾ, ਫੇਰ ਦੁਬਾਰਾ ਮੈਂ ਉਹੀ ਵਾਲੀ, ਡਰੈਸ ਪਾਈ ਉਹੀ ਉਹੀ ਮੈਂ ਮੇਕਅਪ ਕੀਤਾ ਹੋਇਆ ਵੇ ਤੇ ਚੇਂਜ ਆਪਣੇ ਆਪ
ਹਾਂ, ਅੱਛਾ ਪਤਾ ਕੀ ਅੱਛਾ ਉਹ ਫਿਰ ਡਰੈਸ ਦੇ ਵਿੱਚ ਨਾ ਫੋਟੋ ਖਿਚਾਉਣ ਦਾ ਮਨ ਵੀ ਨੀ ਨੀ ਕਰਦਾ ਉਹ ਕਹਿੰਦਾ ਹੈਗਾ ਵੀ ਨਹੀਂ ਇਸ ਡਰੈਸ ਦੇ ਵਿੱਚ ਫੋਟੋ ਪਹਿਲੇ ਹੋ ਚੁੱਕੀ ਕੀਏ ਕੀਏ ਆਪਣੇ ਆਪ ਹੀ ਬੰਦਾ ਕੋਂਨਫੀਡੈਂਸ ਤੇ ਲੁ ਕਰ ਦਿੰਦਾ ਉਸ ਡਰੈਸ ਦੇ ਵਿੱਚ ਆਪਣੇ ਆਪ ਦਾ
ਕਹਿੰਦੇ ਪਿਓ
ਹਾਂ, ਹਾਂ ਉੱਥੋਂ ਬੰਦਾ ਕਾਨਫੀਡੈਂਸ ਲੂਜ ਕਰ ਜਾਂਦਾ ਹੈਗਾ। ਬਸ ਕੁਛ ਤੁਸੀਂ ਕਹਿ ਲਓ ਟਾਈਮ ਦੇ ਵਿੱਚ ਕਾਫੀ ਤਬਦੀਲੀ ਆ ਗ ਹਨਾ ਇਹ ਚੀਜ਼ਾਂ ਨੂੰ ਲੈ ਕੇ ਵੀ, ਕਹਿੰਦੇ ਨਹੀਂ ਸੀ ਇਹ ਚੀਜ਼ਾਂ
ਅਸੀਂ ਤੇ ਛੋਟਾ -ਮੋਟਾ ਕੋਈ ਫੰਕਸ਼ਨ ਹੋਏ ਤੇ ਅਸੀਂ ਤੇ ਫੇਰ ਰਿਪੀਟ ਕਰ ਲੈਂਦੇ ਹਾਂ ਵੀ ਤੇ ਅੱਜ- ਕੱਲ੍ਹ ਬੱਚੇ ਚ ਤਾਂ ਬਿਲਕੁਲ ਹੀ ਰਿਪੀਟ ਨਹੀਂ ਕਰਦੇ ਹੈਗੇ ਡਰੈਸ। ਦੋ ਵਾਰੀ ਤੋਂ ਜ਼ਿਆਦਾ ਮੈਂ ਕਰਨੀ ਹੈ। ਇਹਨਾਂ ਨੇ ਡਰੈਸ ਪਾਉਣੀ ਨਹੀਂ ਹੈ। ਇੱਕ ਵਾਰੀ ਬਾਜ਼ਾਰ ਪਾ ਲਈਏ ਵਾਰੀ ਕਿਸੇ ਫੰਕਸ਼ਨ ਤੇ ਪਾ ਲਈਏ ਬਸ। ਛੁੱਟੀ, ਫੇਰ ਨੀ ਪਾਣੀ ਇਹਨਾਂ ਨੇ ਉਹ ਕੱਪੜਾ ਮੈਂ ਤੇ ਕਰਨੀ ਆ ਮੈਂ ਤੇ ਇੰਨਾ ਕੱਪੜਾ ਦਿੰਦੀ ਆ ਤੁਸੀਂ ਮੰਨੋਗੇ ਨੀ ਮੇਰੀ ਬੇਟੀ ਇੰਨਾ ਕੱਪੜਾ ਆਉਂਦਾ ਹੈ ਮੈਂ ਤੇ ਇਨਾ ਵੰਡਦੀ ਰਹਿੰਦੀ ਹਾਂ ਕੱਪੜਾ ਫੇਰ ਵੀ ਖਤਮ ਨੀ ਹੁੰਦਾ। ਔਰ ਫੇਰ ਕਹਿੰਦੀ ਆ ਮੇਰੇ ਕੋਲ ਕੱਪੜੇ ਨੀ ਹੈਗੇ।
ਹਮ, ਇਹ ਸਾਰੇ ਬੱਚਿਆਂ ਦਾ ਹੀ ਹਾਲ ਹੈ। ਸਾਰੇ ਮੈਂ ਤੇ ਆਪ ਹੁਣ ਪਤਾ ਹੀ ਕਿ ਹੋਇਆ ਘਰ ਮੈਂ ਪੇਂਟ ਕਰਵਾਏ ਸੀ ਆਪਣੇ ਥੋੜੇ ਤੇ ਮੈਂ ਤੇ ਆਪਣਾ ਤੁਸੀਂ ਕਹਿਲਓ ਜਿੰਨੇ ਵੀ ਕੱਪੜੇ ਸੀ ਨਾ ਬੱਚਿਆਂ ਦੇ ਜਿਹੜੇ ਉਹ ਅਹ ਅਹ ਪੋਲੀਥੀਨ ਨਹੀਂ ਹੁੰਦੀਆਂ ਵੱਡੀਆਂ- ਵੱਡੀਆਂ ਆਂ ਦੱਸ -ਦੱਸ ਪੰਦਰਾਂ ਕਿੱਲੋ ਵਾਲੀਆਂ ਜਿਹਦੇ ਚ ਤੁਸੀਂ ਆਪਾਂ ਦੇਖਦੇ ਹਾਂ ਤੇ ਮੈਂ ਤੇ ਉਹ ਪੋਲੀਥਨ ਸਪੈਸ਼ਲੀ ਬਜ਼ਾਰ ਮੰਗਾਈ ਉਹਦੇ 'ਚ ਮੈਂ ਕੱੜਾ ਤੂਸ- ਤੂਸ ਤੇ ਭਰੇ ਨੇ ਤੇ ਮੈਂ ਕਹਿੰ ਸੀ ਖਿੜੇ ਆਉਂਦੇ ਨੇ ਨਾ ਗਲੀ ਤੇ ਵੀ ਜਿਹੜੇ ਕਹਿੰਦੇ, ਕਹਿੰਦੇ ਭਾਂਡੇ ਲੈ ਲਓ ਮੈਂ ਕਹਿੰਦਾ ਤੈਨੂੰ ਕਹਿੰਦੇ ਤੂੰ ਲੈ ਜਾ ਮੈਂ ਤੁ ਕੁਛ ਨੀ ਲੈਣਾ ਮੈਂ ਕਿਹਾ ਤੂੰ ਮੇਰੇ ਕੱਪੜੇ ਮੈਂ ਕਿਹਾ ਮੈਂਨੇ ਵੰਡ ਨੀ ਸਕਦੀ। ਤੂੰ ਲੈ -ਲੈ ਉਹੀ ਨਾ ਮੈਂ ਕਿਹਾ ਰਿਸ਼ਤੇਦਾਰੀ ਚ ਮੈਂ ਦੇ ਨਹੀਂ ਸਕਦੀ ਸਕਦੀ ਤੂੰ ਲੈ ਲੈ ਤੂੰ ਲੈ ਲੈ ਤੂੰ ਲੈ ਲੈ ਮੈਂ ਕਿਹਾ ਤੂੰ ਤੂੰ ਲੈ ਜਾ ਮਰੀਏੰਡਾ ਸਾਰ ਮੈਂ ਕਿਹਾ ਬਸ ਮੇਰੇ ਕੱਪੜਾ ਉਹੀ ਨਾ ਹਾਂ
ਤੁਹਾਡੇ ਪਾਸੇ ਤੇ ਆ ਜਾਂਦੇ ਆ ਨਾ ਆਪਾਂ ਕੱਪੜਿਆਂ ਦੇ ਬਦਲੇ ਦੇ ਜਾਂਦੇ ਆ ਕੁਛ ਨਾ ਕੁਛ ਸਾਡੇ ਪਾਸੇ ਤੇ ਆਉਂਦੇ ਹੀ ਨੀ ਹੈਗੇ ਨਾ ਅਸੀਂ ਤੇ ਦੂਸਰੇ ਲੋਕਾਂ ਨੂੰ ਦਿੰਦੇ ਰਹਿੰਦੇ ਆ ਕੋਈਾਂਡੇ ਵਾਲੀ ਨੀ ਕਿੰਨਦੇਾਂ ਤੂੰ ਲੈ ਜਾ ਆਪਣੀ ਕੁੜੀ ਵਾਸਤੇ ਸਫ਼ਾਈ ਵਾਲੇ ਨੂੰ ਕ ਨਾ ਸਾਡੇ ਪਾਸੇ ਨੀ ਆਉਂਦੇ ਨਾ ਚੱਕਰ ਇਹ ਨਹੀਂ ਤੇ ਅਸੀਂ ਅਸੀਂ ਨਾ ਇਨਾ ਭਾਂਡਾ ਇਕੱਠਾ ਕਰ ਲਈਏ ਸੁਪੜੇ ਦੇ ਕੇ ਇਨਾਂ ਨਾਂ ਦੇ ਹਿਸਾਬ ਨਾਲ ਕੱਪੜਾ ਨਿਕਲਦਾ ਰਸੋਈ ਭਰ ਜਾਂਣੀ ਸੀ ਭਾਂਡਿਆਂ ਉਹਦੇ ਨਾਲ ਰਸੋਈ ਭਰ ਜਾਣੀ ਸੀ ਸਾਡੀ ਇੰਨਾ ਕੱਪੜਾ ਸਾਡਾ ਨਿਕਲਦਾ ਟਨਾ ਹਿਸਾਬ ਨਾਲ ਅਸੀਂ ਤੇ ਉਹ ਭਾਂਡਿਆਂ ਵਾਲੀ ਨੂੰਕਾਾਂਗੇ ਤੂੰ ਲੈ ਜਾਓ ਸਫ਼ਾਈ ਵਾਲੀ ਆਏਗੀ ਉਹਨੂੰ
ਹਮ ਹਮ ਅੱਛਾ ਦੇਖੋ ਅਗਲੋਂ ਅੱਗੋਂ ਉਹ ਵੀ ਕਿੰਨੀਆਂ ਹੈਗੀਆਂ ਨੇ ਨਾ ਕੱਪੜੇ ਬੱਚਿਆਂ ਦੇ ਸਡੇ ਸਾਫ਼ ਹੁੰਦੇ ਨੇ ਹਨ ਹਨਾ ਤੇ ਕਿੰਨੀਆਂ ਮੈਂ ਕਹਿੰਦੀ ਹੈਗੀਆਂ ਹਾਂ ਨੀ ਮੇਰੀ ਵਾਲੀਆਂ ਤੇ ਨਾ ਆਕੜ ਵਿਖਾਦੀਆਂ ਨੇ ਭਾਵੀ ਵੀ ਯ ਠੀਕ ਨੀ ਹੈ ਇਹ ਆਏਗਾ ਨੀ ਇਸੇ ਬੜੀਆਂ ਦੋ ਉਹ ਆਪ ਨੇ ਜੋ ਪਿਛਲੇ ਸਾਲ ਪਾਏ ਸੀ ਨਾ ਤੁਸੀਂ ਆਪਣਾ ਦੋ ਆ ਮੈਂ ਕਿਹਾ ਹਾਲੇ ਤਾਂ ਮੈਂ ਉਹ ਪਾਉਦੀ ਨ ਆਾਂ ਜਦੋਂ ਹੰਡਾਵਾਂਗੇ ਤੇ ਤੁਸੀਂ ਰਹਿਣ ਲਈ
ਹਾਂ ਕਈ ਤਾਂ ਬੜੀਆ ਮੂੰਹ ਫਾਟ ਟ ਹੁੰਦੀਆਂ ਨੇ ਕਹਿਣਗੀਆਂ ਭਾਬੀ ਆਪ ਆਪ ਜ ਜੋ ਸੂਟ ਪਹਿਨਾ ਹੈ ਅੱਛਾ ਲੱਗ ਰਹਾ ਹੈ ਜ ਦੇ ਦੋ
ਹਾਂ ਮੇਰੀ ਇਹਦੀ ਤੇ ਬੈਡ ਦੀ ਚਾਦਰਾਂ ਤੱਕ ਮੰਗ ਲੈਂਦੀ ਬੈਡ ਦੀ ਚਾਦਰ ਵਿਛਾਈ ਹੈਗੀ ਅਹ ਵੀ ਭਾਬੀ ਚਾਦਰ ਤੇ ਬੜੀ ਸੋਹਣੀ ਹੈਗੀ ਏ ਇਹ ਮੈਨੂੰ ਦੇ ਦੇਣਾ ਇਹ ਤੁਸੀਂ ਮੈਂ ਕਿਹਾ ਕੋਈ ਗੱਲ ਨੀ ਮੈਂ ਪਾ ਮੈਂ ਹਲੇ ਮੈਂ ਕਿਹਾ ਵਿਛਾ ਕੇ ਥੋੜੀ ਹੰਡਾ ਤੇ ਲਾ ਮੈਂ ਕਿਹਾ ਧੋ ਲਾ ਮੈਂ ਕਿਹਾ ਤਾਂ ਤੈਨੂੰ ਦੇ ਦਾਂ
ਹਾਂ ਹਾਂ ਚਾਦਰਾਂ ਵੱਲ ਬੜਾ ਧਿਆਨ ਹੁੰਦਾ ਜੇ ਕੰਮ ਵਾਲੀਆਂ ਦਾ ਚਾਦਰਾਂ ਬੜੀਆਂ ਮੰਗਦੀਆਂ ਜੇ ਮੈਂ ਕਿਹਾ ਮੈਂ ਮੈਂ ਤੇ ਇੱਕ ਹੀ ਬਾਨਨਾ ਪਾਉਂਦੀ ਹਾਂ ਮੈਂ ਚਾਦਰੇ ਹਮਾਰੇ ਤੋਂ ਨੀਚੇ ਕਾਰਖਾਨੇ ਮ ਲਗ ਜਾਤੀ ਹੈ ਚਾਦਰੇ ਨਹੀਂ ਹੋਤੀ ਮੇਰੇ ਪਾਸ ਮੈਂ ਚਾਦਰਾਂ ਦਾ ਬਾਨਾ ਪਾ ਦਿੰਦੀ ਆ ਵੈਸੇ ਲ ਲੱਗ ਵੀ ਜਾਂਦੀਆਂ ਸਾਡੀਆਂ ਕਾਰਖਾਨੇ ਚ ਸਮਾ ਹਾਂ ਕਿਉ ਅੱਜ ਕੱਲ ਸੂਤੀ ਸੂਤੀ ਹਾਂ ਕੋਟਨ ਦਾ ਕੱਪੜਾ ਜਿਹੜਾ ਹੁੰਦਾ ਨਾ ਉਹ ਕੰਮ ਆਈ ਜਾਂਦਾ ਡਸ
ਹਾਂ ਕਿਸੇ ਨਾ ਕਿਸੇ ਤਰੀਕੇ ਨਾਲ
ਉਛੇ ਕੰਮ ਨੀਚੇ ਸਾਡੇ ਉਹ ਕਾਰੀਗਰ ਹੁੰਦੇ ਆ ਨਾ ਉਹ ਉਹਨਾਂ ਨੇ ਹੱਥ ਹੱਥ ਸਾਫ਼ ਕਰਨੇ ਮਾਲ ਸਾਫ਼ ਕਰਨਾ ਕੋਟਨ ਦਾ ਕੱਪੜਾ ਤੇ ਦੇਖੋ ਕੰਮ ਆਏ ਜਾਏਗਾ
ਚਲੋ ਠੀਕ ਹੈ ਜੀ ਹੈਂ ਹਾਂਜੀ ਚਲੋ ਆਣਾ ਤੁਸੀਂ ਲਗਾਉਣਾ ਚੱਕਰ ਘਰ ਹਾਂਜੀ
ਹਾਂਜੀ ਬਿਲਕੁਲ ਲਗਾਵਾਂਗੇ ਚੱਕਰ ਠੀਕ ਹੈ ਸਤਿ ਸ੍ਰੀ ਅਕਾਲ ਜੀ ਹਮ